ਸ੍ਰੀ
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ?
ਵਧੀਆ ਤੁਸੀਂ ਦੱਸੋ!
ਵਧੀਆ ਜੀ।
ਵਧੀਆ ਜੀ, ਹੋਰ ਘਰ ਕਿਵੇਂ ਨੇ ਸਭ?
ਹਾਂਜੀ ਵਧੀਆ, ਸਹੀ ਹੈ, ਤੁਸੀਂ ਕੀ ਕਰਦੇ ਪਏ ਹੋ?
ਬਸ ਹੁਣੇ ਰੋਟੀ ਖਾ ਕੇ ਹਟੇ ਸੀ। ਤੁਸੀਂ?
ਮੇਰਾ ਅੱਜ
ਹੈਲੋ! ਮੇਰਾ ਅੱਜ ਫਾਸਟ ਸੀ ਨਾ, ਤੇ ਫਾਸਟ ਮੈਂ ਆਪਣਾ, ਹਾਂਜੀ ਮੇਰਾ ਅੱਜ ਫਾਸਟ। ਅੱਛਾ ਜੀ! ਅੱਛਾ ਹੋਰ ਕੱਲ ਕੀ ਰਿਹਾ ਆ?
ਹਾਂਜੀ ਹੋਰ ਤੁਹਾਡੇ ਘਰੇ ਪਲਾਂਟ ਕਿਹੜੇ ਲੱਗੇ? ਮੈਂ ਸੋਚਦੀ ਸੀ, ਹੁਣ ਜਿੱਦਾਂ ਮੌਸਮ ਚੇਂਜ ਹੋ ਰਿਹਾ ਨਾ ਸਾਵਣ ਦਾ ਮਹੀਨਾ ਆਉਂਦਾ ਪਿਆ ਹੈ।
ਨ ਮ ਆਪਾਂ ਕੋਲਮ ਲਗਾ ਸਕਦੇ ਹਾਂ, ਫਲਾਂ ਦੇ ਜਿਵੇਂ ਸਬਜ਼ੀਆਂ ਨਾਲ ਐਵੇਂ ਹੁੰਦਾ, ਕਿ ਆਪਾਂ ਘਰ ਦੀਆਂ ਸਬਜ਼ੀਆਂ ਖਾ ਲਾਂਗੇ ਸਬਜ਼ੀਆਂ ਦੇ ਬੂਟੇ। ਵਗੈਰਾ ਫੁਲਾਂ ਦੇ ਵਗੈਰਾ ਜਿਵੇਂ ਆ ਨਿੰਮ ਦੇ ਹੋ ਗਏ। ਇਸਦੇ ਨਾਲ ਮਤਲਬ ਆਪਾਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ, ਨਿੰਮ ਨਾਲ ਬਹੁਤ ਪੋਜ਼ ਪੋਜ਼ਵਿਟੀ ਆਉਂਦੀ ਆ, ਤੁਹਾਨੂੰ ਪਤਾ ਹੀ ਆ।
ਹਾਂ ਹਾਂ
ਫਲ ਸਬਜ਼ੀਆਂ ਦਾ ਐਵੇਂ ਆ, ਸਬਜ਼ੀਆਂ ਦੇ ਬੂਟਿਆਂ ਨਾਲ ਆਪਾਂ ਘਰ ਦੀ ਵਧੀਆ ਸਬਜ਼ੀ ਖਾਂਦੇ ਹਾਂ। ਦਵਾਈਆਂ ਇੰਨੀ ਲੱਗੀਆਂ ਹੁੰਦੀਆਂ, ਜਿਵੇਂ ਅੱਜ ਕੱਲ ਆਪਾਂ ਲੈਣ ਜਾਂਦੇ ਹਾਂ। ਮੰਡੀਆਂ ਚ ਤੁਹਾਨੂੰ ਪਤਾ ਹੀ ਆ, ਉਹ ਕਿੰਨੀਆਂ ਦਵਾਈਆਂ ਵਾਲੀਆਂ ਹੁੰਦੀਆਂ ਨੇ।
ਹਾਂ ਸਪਰੇ
ਹਾਂਜੀ ਇਹੀ ਹੈ ਐਵੇਂ ਆ ਘਰ ਦੀਆਂ ਸਬਜ਼ੀਆਂ ਲਾਈਆਂ ਹੋਣਗੀਆਂ, ਤਾਂ ਉਹਨਾਂ ਤੋਂ ਬਿਮਾਰੀਆਂ ਤੋਂ ਵੀ ਬਚਾਂਗੇ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ, ਕਿੰਨੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਹੋ ਰਹੀਆਂ ਨੇ।
ਹਾਂਜੀ ਹੈਗਾ ਹੀ ਹੈ। ਆਪਾਂ ਵੈਸੇ ਬੇਲ ਵਾਲੀ ਸਬਜ਼ੀ ਨੀ ਘਰੇ ਲਾ ਸਕਦੇ ਹ ਨਾ।
ਕਿਹੜੀ ਜੀ?
ਜਿੱਦਾਂ ਪੇਠਾ ਹੋ ਗਿਆ, ਤੋਰੀ ਹੋ ਗਈ, ਘਿਆ ਹੋ ਗਿਆ।
ਹੋ ਗਿਆ ਹਾਂਜੀ
ਉਹ ਫਿਰ ਜਮੀਨ ਚ ਹੀ ਲੱਗਦੇ ਆ ਨਾ।
ਲੱਗਦੇ ਹੈ ਨਾ ਹਾਂਜੀ, ਉਹ ਵੀ ਜ਼ਮੀਨ ਚ ਹੀ ਲੱਗਦੇ ਆ। ਪਿੱਠਾ, ਤੋਰੀ, ਗੋਭੀ ਗੋਭੀ ਹੋ ਗਿਆ। ਉਹੀ ਹੈ, ਅੱਜ ਕੱਲ੍ਹ ਨਾ ਲੋਕ ਮਤਲਬ ਘਰ ਪ ਲੈਂਦੇ ਆ, ਤੇ ਬਕਾਇਦਾ ਰੱਖ ਦਦੇ ਆ, ਆਪਾਂ ਨੂੰ ਕੁੱਝ ਕੁ ਥਾਂ ਕੱੱਚੀ ਰੱਖਣੀ ਚਾਹੀਦੀ ਆ ਜਿੱਥੇ ਆਪਾਂ। ਸਬਜ਼ੀਆਂ ਲਗਾ ਸਕੀਏ। ਹੁਣ ਮੈਂ ਖੁਦ ਮੇਰੇ ਘਰ ਚ ਥੋੜੀ ਜਿਹੀ ਸਪੇਸ ਕੱਚੀ ਰਖਾਈ ਆ, ਜਿਸ ਚ ਮੈਂ ਖੁਦ ਸਬਜ਼ੀਆਂ ਲਗਾਉਂਦੀ ਹਾਂ। ਖੁਦ ਉਹਨਾਂ ਨੂੰ ਟੇਕ ਅ ਵੱਡਾ ਕਰਦੀ ਆ ਖੁਦ ਉਹਨਾਂ ਨੂੰ ਪਾਣੀ ਦਿੰਦੀ ਹਾਂ, ਡੇਲੀ ਦਸ ਮਿੰਟ ਕੱਢਦੀ ਹਾਂ ਫਿਰ ਐਵੇਂ ਆ ਆਪਾਂ ਡੇਲੀ ਦੱਸ ਮਿੰਟ ਕੱਢਦੇ ਹਾਂ ਤਾਂ ਆਪਾਂ ਬਿਮਾਰੀਆਂ ਮਿੰਟ ਕੱਢ ਰਹੇ ਹਾਂ, ਤਾ ਬਿਮਾਰੀਆਂ ਤੋਂ ਬਚਦੇ ਹਾਂ, ਉਹੀ ਜੇ ਆਪਾਂ ਨਹੀਂ ਕੱਢਾਂਗੇ ਤਾਂ ਆਪਾਂ ਕਿੱਡੀਆਂ ਕਿੱਡੀਆਂ ਬਿਮਾਰੀਆਂ ਲੱਗ ਕਹਿੰਦੀਆਂ
ਹਾਂਜੀ ਉਹ ਤੇ ਹੈ ਹੀ ਹੈ।
ਉਹ ਤਾ ਹੈ ਈ ਆ ਹਾਂਜੀ ਤੁਸੀਂ ਲਗਾਰਖੇ ਨੇ?
ਹਾਂਜੀ ਮੈਂ ਬੂਟ
ਜੋ ਜ ਮੈਂ ਬੂਟੇ ਲਾਏ ਨੇ, ਤੇ ਬਾਕੀ ਮੈ ਹਜੇ ਨੀ ਲਾਏ, ਅੱਛੇ ਸਬਜ਼ੀਆ ਦੇ ਅੱਛਾ, ਹਾਂਜੀ ਦੇਖੋ ਕਿੰਨੀਆਂ ਵਧੀਆ ਹੋਇਆ, ਹੋਇਆ।
ਹਾਂ ਪਰ ਮਿਹਨਤ ਲੱਗਦੀ ਹ
ਪਰ ਮਿਹਨਤ ਲੱਗਦੀ ਹੈ, ਪਰ ਹੁੰਦੇ ਆ ਹਾਂਜੀ ਇਹ ਤਾਂ ਹੈ ਮਿਹਨਤ ਤਾਂ ਲੱਗਦੀ ਆ, ਹੁਣ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਫਲ ਮਿਲਦਾ ਉਹ ਤਾਂ ਪਤਾ ਹੀ ਹੈ।
ਹਾਂ ਉਹ ਤੇ ਹੈ ਹੀ ਆ, ਹੁਣ ਬਸ ਮੈਂ ਉਹ ਬੈਂਗਣ ਦੇ ਹੋ ਗਏ,
ਬੈਂਗਣ ਦੇ ਹੋ ਗਏ ਟਮਾਟਰ ਦੇ ਬੀ ਲਾਏ ਨੇ ਮਿਰਚਾਂ ਦੇ ਲਾਏ ਨੇ ਅੱਛਾ ਈ, ਹਾਂਜੀ ਇਹ ਵੀ ਵਧੀਆ ਨੇ ਹਾਂਜੀ ਇਹ ਤਾਂ ਹੈ, ਹੁਣ ਤਾਂ ਮੀਂਹ ਪੈਣ ਲੱਗ ਗਿਆ, ਹੁਣ ਤਾਂ ਇਹਨਾਂ ਦੀ ਗਰੋਥ ਵੀ ਵਧੀਆ ਹੋਊਗੀ
ਹਾਂ ਮੀਨ ਬਾਰਿਸ਼ ਨਾ ਹਨਾ ਗਰੋ,
ਹਾਂਜੀ ਇਹ ਤਾਂ ਹੈ ਹੁਣ ਦੇਖੋ ਜਿਵੇਂ ਆਪਾਂ ਨੇ ਅਹ ਰੁੱਖ ਲਾਣਾ, ਇਹਦਾ ਸਫੇਦੇ ਲ ਲਾਤਾ ਦੇਖੋ ਸਫੇ ਅਤੇ ਤਾਂ ਅੱਜ ਕੱਲ੍ਹ ਕਿੰਨਾ ਵਧੀਆ ਪ੍ਰੋਫਿਟ ਹੁੰਦਾ ਕਿੰਨਾ ਜ਼ਿਆਦਾ ਨਾਲੇ ਲੰਬਾ ਰਹਿੰਦਾ ਨਾਲੇ ਐਵੇਂ ਆ ਪੇਟਿਆਂ ਤੋਂ ਰੁ ਅੱਖਾਂ ਤੋਂ ਪਲਾਂਟਸ ਤੋਂ ਆਪਾਂ ਨੂੰ ਨਾਲ ਤਾਂ ਛਾਂ ਮਿਲਦੀ ਆ ਨਾਲੇ ਫਿਰ ਆਪਾਂ ਨੂੰ ਲੱਕੜੀ ਹੋ ਜਾਂਦੀ ਆ, ਨਾਲੇ ਫੇਿਰ ਅੱਗੇ ਜਿਹੜੇ ਹੁ, ਵੈਦਿਕ ਨੇ ਉਹ ਦਵਾਈਆਂ ਵੀ ਤਿਆਰ ਕਰਦੇ ਨੇ ਕਿੰਨਾ ਫਾਇਦਾ ਹੁੰਦਾ
ਹਾਂ ਉਹ ਤੇ ਹੁੰਦਾ ਹੀ ਹੈ
ਹਾਂਜੀ ਨਾਲੇ ਅੱਜ ਕੱਲ੍ਹ ਲੋਕ ਨਾ ਦਰਖਤ ਵੱਢਣ ਲੱਗ ਗਏ ਬਹੁਤ ਜ਼ਿਆਦਾ, ਘੱਟ ਰਹਿ ਗਏ ਪਲਾਂਟਸ ਜਿਸ ਕਰਕੇ ਦੇਖੋ ਅੱਜ ਕੱਲ ਕਿੰਨੀ ਜ਼ਿਆਦਾ ਗਰਮੀ, ਗਰਮੀ ਹੋ ਰਹੀ ਆ ਬੰਦਾ ਦਸ ਮਿੰਟ ਨੀ ਬਾਹਰ ਖੜ ਸਕਦਾ।
ਉਹੀ ਹੈ ਨਾ ਕੱਟਦੇ ਚਲੋ ਕੱਟਦੇ, ਇਹ ਤੇ ਕੱਟੋ ਤੁਸੀਂ ਉਹਦੀ ਜਗ੍ਹਾ ਨਵਾਂ ਤੇ ਲਗਾਓ ਨਾ ਉਹਨੂੰ ਵੀ ਤੇ ਵੱਡੇ ਹੋਣ ਨੂੰ ਚਾਰ ਪੰਜ ਸਾਲ ਲੱਗੂਗੇ ਈ,
ਜੀ ਨਹੀਂ ਹਾਂਜੀ ਦੇਖੋ ਇੱਕ, ਇੱਕ ਮਿੰਟ ਨਹੀਂ ਲੱਗਦਾ ਇੱਕ ਰੁੱਖ ਵੱਢਣ ਨੂੰ ਤੁਹਾਨੂੰ ਪਤਾ, ਤੇ ਉਹਨੂੰ ਉੱਗਣ ਨੂੰ ਵੱਡਾ ਹੋਣ ਨੂੰ ਦਸ -ਦਸ ਗਿਆਰਾਂ- ਗਿਆਰਾਂ ਸਾਲ ਲੱਗਦੇ, ਟਾਈਮ ਲੱਗਦਾ ਹਾਂਜੀ ਇਹੀ ਆ, ਇੱਕ ਮਿੰਟ ਚ ਆਪਾਂ ਕੱਟ ਕੇ ਤਾਂ ਮਾਰਦੇ ਹੀ ਆ, ਅੱਜ ਲੋਕ, ਅੱਜ ਕੱਲ, ਅੰਨੇ ਵਾਅ ਦਰੱਖਤਾਂ ਦੀ ਕਟਾਈ ਕਰੀ ਜਾ ਰਹੀ ਨੇ, ਕਰੀ ਜਾ ਰਹੇ ਨੇ, ਪਹਿਲਾਂ ਤਾਂ ਤੁਸੀਂ ਕੋਸ਼ਿਸ਼ ਕਰੋ ਕਿ, ਉਹ ਨਾ ਵੱਢਿਆ ਜਾਵੇ, ਕਿ ਘਰ ਚ ਆ ਰਿਹਾ, ਥੋੜ੍ਹੀ ਸਾਈਟਿੰਗ ਗੱਲ, ਚਲੋ ਜੀ ਜ਼ਿਆਦਾ ਕੀ ਨਹੀਂ ਸੈਟਿੰਗ ਬੈਠਦੀ, ਤਾਂ ਘੱਟੋ ਘੱਟ ਇੱਕ ਵੱਡੇ ਉਹਦੀ ਜਗਾ, ਤੇ ਦੋ ਨਵੇਂ ਲਾਓ, ਜੇ ਇੱਕ -ਇੱਕ ਬੰਦਾ ਵੀ ਇੱਕ -ਇੱਕ ਦਰਖਤ ਨਵਾਂ ਲਗਾਏਗਾ, ਤਾਂ ਦੇਖੋ ਕਿੰਨੀ ਜ਼ਿਆਦਾ, ਬਦਲਾਵ ਆਏਗਾ, ਹਾਂਜੀ ਕਿੰਨਾ ਜ਼ਿਆਦਾ ਬਦਲਾਵ ਆਏਗਾ, ਕਿੰਨੇ ਮੀਂਹ ਆਂਦੇ ਰਹਿਗੇ ਹੁਣ ਆਪਾਂ ਨੇ ਦੇਖਿਆ ਹੀ ਆ, ਅ ਇੱਧਰ ਸ਼ਿਮਲਾ ਵਗੈਰਾ, ਨੈਣਾ ਦੇਵੀ ਵਗੈਰਾ, ਇੱਧਰ ਚੰਡੀਗੜ੍ਹ ਵਗੈਰਾ, ਕਿੰਨਾ ਵੁਧੀਆ ਮੌਸਮ ਰਹਿੰਦਾ ਉੱਥੇ,
ਹਾਂ
ਬਹੁਤ ਫ਼ਰਕ ਪੈਂਦਾ ਦਰਖਤਾਂ ਨੂੰ ਹਰਿਆਲੀ, ਹਰਿਆਲੀ ਹਾਂਜੀ, ਹਰਿਆਲੀ ਨਾਲ ਬਹੁਤ ਫ਼ਰਕ ਪੈਂਦਾ, ਨੈਨੀ ਤਾਲ ਦੇਖੋ ਮਿੰਟ ਚ ਮੀਂਹ ਆ ਜਾਂਦਾ, ਫਰਕਰਿਆ ਨਿੰਦਾ, ਹਾਂਜੀ ਇਹ ਤਾਂ ਹੈ ਫ਼ਰਕ ਪੈ ਜਾਂਦਾ, ਜੇ ਇੱਕ ਬੰਦਾ ਵੀ ਲਾਉਗਾ ਤੇ ਇੱਕ ਦੇ ਪਿੱਛੇ ਦੂਜਾ ਦੇਖ ਕੇ ਇੱਕ ਨੂੰ ਲਾਊਗਾ, ਦੂਜੇ ਨੂੰ ਦੇਖ ਕੇ ਤੀਜਾ ਲਾਊਗਾ ਤਾਂ ਦੇਖੋ ਕਿੰਨੇ ਦਰੱਖਤ, ਲੱਗਣਗੇ, ਤਿਨਕੇ ਤਿਨਕੇ ਦਾ ਸਹਾਰਾ ਹੁੰਦਾ ਉਹੀ ਗੱਲ ਹੈ, ਜੇ ਇੱਕ ਲਾਊਗਾ ਤਾਂ ਦੇਖੋ ਕਿੰਨੇ ਜਣੇ ਲਗਾਉਣਗੇ ਹਾਂਜੀ,
ਮੇਰੇ ਹੁਣ ਸਗੋਂ ਮੈਂ ਹੁਣ ਸਾਵਨ ਦਾ ਮਹੀਨਾ ਆ ਰਿਹਾ ਹੈ ਮੈਂ ਕਟਿੰਗ ਲਗਾਉਦੀ ਆ ਨਾ,
ਹਾਂਜੀ ਤਿਆਰ ਹੋਏ ਜਾਂਦੇ ਮੈਂ ਆਪਣੀ ਗਲੀ ਚ ਵੰਡਦੀ ਹਾਂ, ਉਹ ਫੇਰ ਤੇ ਬਹੁਤ ਵਧੀਆ ਹਾਂਜੀ ਇਹ ਤਾਂ ਸਭ, ਤਾਂ ਵੱਡਾ ਹੋਆ ਵਧੀਆ ਮਦਦ ਕਰਦੇ ਹੋ ਤੁਸੀਂ ਉਹਨੂੰ ਮੈਂ ਦੇ ਹ,
ਧਿਆਨ ਰੱਖ ਸਕਦਾ, ਇਹਂ ਨੀ ਉਹਨਾਂ ਨੂੰ ਮੈਂ ਦੇ ਦਿੱਤਾ ਤੇ ਸੁੱਟ ਦੇਯੋ
ਹਾਂਜੀ, ਤਾਂ ਹੈ ਇਹ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਸਹੀ ਹੈ ਤੁਹਾਡੀ ਗੱਲ, ਹਾਂਜੀ, ਮੈਂ ਵੀ ਜਿਵੇਂ ਲੋਕ ਨੇ ਜਨਮ ਦਿਨਾਂ ਤੇ ਫਾਲਤੂ ਖ਼ਰਚਾ ਕਰਦੇ ਆਂ, ਕੇਕ ਵਗੈਰਾ ਚਲੋ ਮੈਂ, ਖੁਦ ਅ ਮੇਰੇ ਜਨਮ ਦਿਨ ਤੇ ਦਸ ਤੋਂ ਗਿਆਰਾਂ ਪੌਦੇ ਲਗਾਉਂਦੀ ਹਾਂ ਜਿਸ ਨਾਲ, ਆਪਾਂ ਨੂੰ ਛਾਂ ਵੀ ਮਿਲੇ ਕਿੰਨਾ ਬੈਨੀਫਿਟ ਆ ਉਹਦਾ, ਤੁਹਾਨੂੰ ਪਤਾ ਹਾਂਜੀ ਕਿੰਨਾ ਫ਼ਰਕ ਪੈ ਜਾਂਦਾ, ਆਹ ਆਪ ਆਪਾਂ ਆਪਾਂ ਨੂੰ ਵੀ ਨੀ ਅਗਲੀ ਪੀੜ੍ਹੀ ਨੂੰ ਦੇਖੋ ਜੇਯਾ ਆਪਾਂ ਐਵੇਂ ਦਰੱਖਤੰ ਅਨੇ ਵਾਹ ਕੱਟਦੇ ਰਹੇ ਤਾਂ ਅਗਲੀ ਪੀੜ੍ਹੀ ਦਾ ਕੀ ਬਣੂਗਾ, ਉਹ ਤਾਂ ਵਿਚਾਰੇ ਜਮੀਂ ਗਰਮੀ ਨੀ ਸਹਿਣ ਕਰਨ ਪਾਉਣੇ ਆਪਣਾ ਦੇ ਦੇਖੋ ਆਪਾਂ ਦਸ ਮਿੰਟ ਏਸੀ ਤੋਂ ਬਾਹਰ ਰਹਿ ਲਈਏ ਕਿੰਨਾ ਔਖਾ,
ਬਹੁਤ ਜ਼ਿਆਦਾ ਹੋ ਜਾਂਦਾ ਔਖਾ, ਹੁਣ ਪੇੜ ਹੁਣ ਕਿਤੇ ਲੱਗੇ ਵੀ ਹੋਣਗੇ ਛਾਂ ਕਿਸੇ ਨੂੰ ਮਿਲਣੀ ਹੈ, ਤੇ ਉੱਥੇ ਜਾ ਕੇ ਬਹਿ ਤੇ ਜਾਊਗਾ ਥੋੜ੍ਹੀ ਦੇਰ
ਹਾਂਜੀ ਇਹ ਤੇ ਹੈ ਹੁਣ ਆਪਾਂ ਬਾਈ ਚਾਂਸ ਕਦੇ, ਟਰੈਵਲ ਕਰ ਰਹੇ ਹਾਂ ਤਾਂ ਦੇਖੋ ਜਿੱਥੇ ਛਾਂ ਹੁੰਦੀ ਹੈ ਦਰਖ਼ਤ ਹੁੰਦਾ ਆਪਾਂ ਵੀ ਉੱਥੇ ਹੀ ਖੜ੍ਹਦੇ ਹਾਂ ਨਾ, ਕਿ ਹਾਂ ਚਲੋ ਦੋ ਮਿੰਟ ਖੜ ਲੈਂਨੇ ਆਂ ਠੰਡੀ ਠੰਡੀ ਛਾਂ, ਹੁਣ ਜਿਵੇਂ ਕਈ ਬਜ਼ੁਰਗ ਸ਼ਾਮ ਨੂੰ ਸੈਰ ਕਰਨ ਜਾਂਦੇ ਆ ਤਾਂ ਉਹ ਵੀ ਛਾਂ ਦੇਖ ਕੇ ਬਹਿ ਜਾਂਦੇ ਆ, ਜੇ ਧੂਪ ਹੋਗੀ ਕੋਈ ਨੀ ਖੜਦਾ ਹੈਗਾ ਅਗਲਾ ਬਾਹਰ ਹੀ ਨਹੀਂ ਨਿਕਲਦਾ, ਬਾਹਰ ਦੀ ਹਵਾ ਈ ਨੀ ਲੈਣ ਜੋਗੀ ਥਾਂ
ਹੋਰ ਕੀ
ਹੋਰ ਕੀ ਜੇ ਦਰਖਤ ਹੋਣਗੇ ਆਪਾਂ ਸਵੇਰੇ ਸੈਰ ਕਰਨ ਜਾਵਾਂਗੇ, ਦਰਖਤਾਂ ਦੀ ਠੰਡੀ ਠੰਡੀ ਹਵਾ ਆਪਣਾ ਦਿਮਾਗ ਵੀ ਸੈਟ ਰਹੁਗਾ, ਦਿਮਾਗ ਵੀ ਤੇਜ਼ ਚੱਲੂਗਾ। ਆਪਣਾ ਜਦੋਂ ਵਧੀਆ, ਵਧੀਆ ਹਵਾ ਆਪਣੇ ਅੰਦਰ ਜਾਊਗੀ ਹੁਣ ਅੱਜ ਤਾਂ ਹਵਾ ਵੀ ਬਹੁਤ ਪ੍ਰਦੂਸ਼ਿਤ ਹੋ ਗਈ। ਜਦੋਂ ਦਰੱਖਤ ਹੀ ਨਹੀਂ ਰਹੇ। ਹਾਂਜੀ, ਜੇ ਆਪਾਂ ਆਪਣੀ ਘਰ ਦੀ ਸਬ ਜੀ ਲਾਵਾਂਗੇ ਵੀ, ਅੱਜ ਕੱਲ੍ਹ ਤਾਂ ਉਹ ਲੋਕ ਬਹੁਤ ਘੱਟ ਕਰਦਾ ਸਬਜ਼ੀ ਦਾ। ਜੇ ਆਪਾਂ ਘਰੇ ਵੀ ਲਾਵਾਂਗੇ ਦੇਖੋ ਕਿੰਨਾ ਫਾਇਦਾ। ਬਹੁਤ ਲੋਕ ਡਿਮਾਂਡ ਕਰਦੇ ਆ ਜਦੋਂ ਆਪਾਂ ਲਗਾਉਂਨੇ ਹਾਂ ਸਬਜ਼ੀ ਵੀ।
ਇਹ ਤੇ ਹੈ ਈ ਹੈ, ਹਾਂਜੀ, ਪਰ ਕਹਿਣਾ ਤੇ ਨਈ ਹੁੰਦਾ ਕੋਈ ਹੈਗਾ ਵੈ ਹਾਂਜੀ, ਸ਼ਹਿਰਾਂ ਚ ਲਗਾਉਂਦੇ ਨੀ ਲੋਕ ਤਾਂ ਹੀ ਫਿਰ ਉਹ ਉੱਥੇ ਉਹ ਬਹੁਤ ਜ਼ਿਆਦਾ ਤੋ ਆਪਾਂ ਨੇ ਦੇਖਿਆ ਹੀ ਆ ਉਹ ਛੋਟੀ, ਛੋਟੀ ਜਿਹੀ ਬਿਮਾਰੀ ਛੋਟੇ, ਛੋਟੇ ਟਾਈਮ ਬਾਅਦ ਹੀ ਬਿਮਾਰ ਹੋ ਜਾਂਦੇ ਆ। ਹ ਕਿਉਂਕਿ ਉਹ ਟਾਈਮ ਦੇਖਦਿਆਂ ਕਿ, ਇੱਥੇ ਟਾਈਮ ਲੱਗੇੂਗਾ, ਮਿਹਨਤ ਲੱਗੂਗੀ ਬਹੁਤ ਜ਼ਿਆਦਾ। ਬਟ ਪਿੰਡਾਂ ਦੇ ਲੋਕ ਮਿਹਨਤ ਕਰ ਦਿੰਦੇ ਆ। ਤਾਂਹੀ ਉਹ ਬਿਮਾਰੀਆਂ ਤੋ ਥੋੜਾ ਜਹਾ ਠੀਕ ਰਹਿੰਦੇ ਆ। ਤੁਸੀਂ, ਅੱਜ ਕੱਲ ਵੈਸੇ ਥੋੜ੍ਹਾ ਜਿਹਾ ਹਾਂਜੀ, ਅੱਜ ਕੱਲ੍ਹ ਬਸ ਥੋੜ੍ਹਾ ਜ਼ਮਾਨਾ ਚੇਂਜ ਹੋ ਗਿਆ। ਹੁਣ ਸ਼ਹਿਰਾਂ ਦੇ ਲੋਕ ਵੀ ਲਗਾਉਣ ਲੱਗ ਗਏ ਹੁਣ ਦਰਖਤ ਹੁਣ ਉਹਨਾਂ ਨੂੰ ਵੀ ਅੱਜ ਕੱਲ੍ਹ ਫਿਰ ਵੀ ਹੁਣ ਥੋੜਾ ਫਰਕ ਪੈ ਰਿਹਾ, ਵਿੱਚ, ਵਿਚ ਕਈ ਲੋਕ ਲਗਾ ਰਹੇ ਨੇ। ਥੋੜੀ ਮੋਟੀ ਜਾਗਰੂਕ ਹੋਈ ਨੇ, ਤੁਹਾਨੂੰ ਪਤਾ
ਵੀ, ਕਈ ਲਾਂਦੇ ਨੇ ਕਈ ਨਹੀਂ ਲਾਉਂਦੇ ਹੈਗੇ। ਹੁਣ ਮੇਰੇ ਏਦਰ ਮੇਰੀ ਗਲੀ ਚ ਨਾ ਮੈਂ ਹੀ ਕੱਲੀ ਨੇ ਲਾਏ ਹੋਏ ਨੇ। ਮੇਰੇ ਵੱਲ ਦੇਖ ਕੇ ਇੱਕ ਹੋਰ ਜਾਣੇ ਨੇ, ਹੋਰ ਕੋਈ ਉਹਨਾਂ ਦੇ ਮਤਲਬ ਕਿ ਹੈਗੇ ਨੇ ਹੋਰ ਕੀਸੀ ਕੰਟ ਮੰਗਾਏ ਹੋਏ ਨੇ ਉੱਥੋਂ ਦੀ ਤੇ ਉਹਨਾਂ ਨੇ ਵੀ ਲਾਏ ਹੈਗੇ ਨੇ ਮੈਂ ਉਹਨਾਂ ਨੂੰ ਸਗੋਂ ਦੇਨੀ ਹਾਂ ਬੂਟੇ ਸਗੋਂ ਮੈਂ ਉਹਨਾਂ ਨੂੰ ਮੈਂ ਕਿਹਾ ਤੁਸੀਂ ਤੁਸੀਂ ਵੀ ਸਬਜ਼ੀਆਂ ਦੇ ਲਾਓ। ਹਾਂਜੀ, ਉਹਨਾਂ ਨੂੰ ਵੀ ਮੈਂ ਦੇਨੀ ਹਾਂ, ਮੈਂ ਕਹਿੰਨੀ ਆ ਤੁਸੀਂ ਵੀ ਸਬਜ਼ੀਆਂ ਦੇ ਲਾ ਲੋ।